ਹੈਲੋ ਹਾਂਜੀ ਮੈਂ ਤੁਹਾਨੂੰ ਹੁਣੇ ਕੋਲ ਕਰ ਰਹੀ। ਨਾ ਕਿਤੇ ਸੁੱਤੀ ਆਂ ਫਿਰ ਮੈਂ ਕਿਹਾ ਕਰ ਲਾ ਫਿਰ।
ਅੱਛਾ -ਅੱਛਾ।
ਹਾਂ ਮੈਂ ਤੁਹਾਨੂੰ ਹੁਣੇ ਤੁਸੀਂ ਕਿਹਾ ਸੀ ਦਸ ਮਿੰਟਾਂ ਤੱਕ ਕਰ ਰਹੀ। ਮੈਂ ਤੁਹਾਨੂੰ ਕੀਤਾ ਤੁਸੀਂ ਚੁੱਕਿਆ ਨੀ ਮੇਰੀ ਖਰਾਬ ਹੋ ਗਈ।
ਨਾ, ਉਹ ਪਤਾ ਨੀ, ਉਹ ਮੇਰੇ ਨਾਲ ਗੱਲ ਕਰਦੀ ਪਈ ਸੀ। ਉਹ ਵਿੱਚੋਂ ਕੱਟਿਆ ਹੀ ਗਿਆ, ਉਹ ਅਵਾਜ਼ ਆ ਨ ਬੰਦ ਹੋ ਗਈ। ਛੋਟੀ ਬਹਿਨਾਂ ਥੀ।
ਅੱਛਾ, ਲੈਣ ਆਦੀ ਦੀ ਅੱਛਾ, ਅਧੀ ਉਹਨਾਂ ਦੀਦੀ ਦੀ ਪਤਾ ਨੀ, ਕੀ ਪ੍ਰੋਬਲਮ ਆ ਰਹੀ ਹੈ, ਸਭ ਨੂੰ ਹੀ ਐਵੇਂ ਮਤਲਬ ਹੋ ਹੀ ਨਈ ਪਾ ਰਹੀ ਗੱਲ
ਕਹਿੰਦੀ ਵੀ ਮੈਂ, ਤੈਨੂੰ ਵੀ ਉਹ ਨਿਕ ਕਿੰਨੀ ਵਾਰੀ ਮਿਲਾਆਂ ਫੋਨ, ਕਹਿੰਦੀ ਤੇਰੇ ਨਾਲ ਵੀ ਨੀ ਮਿਲਦੀ ਪਈ ਤੇਰੀ ਕੋਲ
ਹਾਂ, ਹੁਣ ਮਿਲੀ ਸੀ, ਹੁਣੇ ਹੋਈ ਸੀ।
ਅੱਛਾ, ਹਾਂ ਕਹਿੰਦੀ ਪਈ ਸੀ, ਮੇਰੀ ਓਦੇ ਨਾਲ ਹੀ ਗੱਲ ਹੋ ਰਹੀ ਸੀ।
ਹੂ,,,
ਨੈਟਵਰਕ, ਪ੍ਰੋਬਲਮ ਆ ਰਹੀ ਹੈ ਨਾ ਬੜੀ ਉਹ ਹੁਣ ਮੈਂ ਛੋ ਭਰਜਾਈ ਨੂੰ ਕੀਤਾ ਆਪਣੀ, ਉਹਨੂੰ ਵੀ ਉਹ ਵੀ ਨੈਟਰੀ ਮੈਂ ਸਿਰ ਦੇ ਮਿਲਾਉਂਦੀ, ਪਈਆਂ ਲੇ
ਨਾ, ਮੇਰਾ ਸਿਰਫ ਜਾਂ, ਤੇ ਅਹ ਤੇਰਾਂ, ਮਿਲ ਰਿਹਾ ਵ
ਹਾ
ਹਾਂ, ਤੇ ਜਾਂ
ਨਹੀਂ, ਮੇਰੀ ਤਰਫੋਂ ਤੇ, ਸਭ ਨੂੰ ਜਾ ਰਿਹਾ ਬਸ ਹੁਣੇ ਇੱਕ, ਕੋਲ ਖ਼ਰਾਬ ਹੋਈ ਹੈ ਬਸ।
ਅੱਛਾ- ਅੱਛਾ।
ਆ ਰਿਹਾ ਸੀ, ਕੱਲ ਬੜੀ ਆ ਰਹੀ ਸੀ।
ਹਾਂ, ਕਈ ਵਾਰੀ ਆਉਂਦੀ ਆ ਬੜੀ। ਹਾਂ
ਮੇਰੀ ਦੋ ਕੋਲਾਂ, ਪਹਿਲੇ ਵੀ ਖ਼ਰਾਬ ਹੋ ਗਈਆਂ ਸੀ। ਮੰਮੀ ਵਿਚਾਰੀ ਹੁਣ ਪਰੇਸ਼ਾਨ ਹੋ ਕੇ ਰੋ -ਰੋ ਹੋ ਕੇ ਉਹਨਾ ਫਿਰ ਗਈ ਏ, ਫੇਰ ਬੁਲਾ ਲਿੱਤਾ ਮੋਇਆ ਨੇ
ਚਲੀਏ?
ਹੋਰ ਕੀ, ਕਿੱਥੇ ਬੈਨ ਦਿੰਦੇ ਨੇ ਘਰ ਜਬਰਦਸਤੀ ਕਹਿੰਦੇ, ਅਸੀਂ ਭੇ ਭੇਜ ਰਹੇ ਹਾਂ ਨ, ਰਿਜ਼ਾਇਨ ਲੈਟਰ ਭੇਜ ਰਹੇ ਹਾਂ ਤੁਹਾਡਾ ਘਰ, ਹਣੇੇ ਮੰਮੀ, ਇਨਾ ਰੋਈਏ ਮੰਮੀ ਕਹਿੰਦੀ, ਬਈ ਕਿ ਨ, ਮੇਰੀ ਗੱਲ ਤੇ ਸੁਣੋ ਬਈ ਕਹਿੰਦੇ ਅਸੀਂ ਸੁਣਨੀ ਨਈ
ਹੁਣ ਮੰਮੀ ਨੂੰ, ਬੁਲਾਇਆ ਮੰਮੀ ਭੱਜੀ ਗਈ, ਏ
ਤੇ ਮੰਮੀ, ਤੇੈ ਨੀ ਗੱਲ
ਰੋਟੀ ਚੋ, ਨਹੀਂ ਹਾਲੇੇ ਤੇ ਨਈ ਕਰ ਪਾਏਗੀ ਸ਼ਾਇਦ,
ਅੱਛਾ
ਬੜਾ, ਪਰੇਸ਼ਾਨ ਕੀਤਾ ਹੋਇਆ ਵੇ
ਐ ਵੀ ਬੜਾ, ਪਰੇਸ਼ਾਨ ਆ
ਰੋਟੀ ਖਾਂਦੇ- ਖਾਂਦੇ ਮੰਮੀ ਨੂੰ ਵਿੱਚ, ਪਰੇਸ਼ਾਨ ਕਰਤਾ ਰੋਟੀ ਛੋੜ ਕੇ ਗਈ ਏ ਮੰਮੀ ਨੂੰ ਗੁੱਸਾ ਆ ਰਿਹਾ, ਮੈਂ ਕਿਹਾ ਮੰਮੀ ਛੋੜ ਦੋ ਦਫ਼ਾ ਕਰੋ ਉ ਰਾਤੀ ਨੌ ਵਜੇ ਤੱਕ, ਪਤਾ ਨੀ ਕਿਹੜੀ ਡਿਊਟੀ ਲਗਾ ਦਿੱਤੀ ਮੰਮੀ ਦੀ ਸਵੇਰੇ ਨੌ ਤੋਂ, ਰਾਤੀ ਨੌ ਤੱਕ। ਨਾ ਕਹਿੰਦੇ, ਨਾ ਨਾ ਕਰੋਗੇ ਤੇ ਫੇਰ ਅਸੀਂ ਕੀ ਨਾਮ ਤੁਹਾਨੂੰ, ਹਾਂ ਘਰ ਲੈਟਰ ਪਾ ਦੇਣਾ
ਅੱਛਾ ਹ ਚੀਨ ਫੋਨ ਆਇਆ ਉਹਦਾ ਵਿੱਚ, ਵਟਸਐਪ ਦਾ ਚੀਨੂੰ ਦਾ? ਹਾਂ ਹੂਨ ਤੇ ਗੱਲ ਕਰਕੇ, ਫੇਰ ਹੀ ਕਰਾਂਗੀ।
ਬਸ ਹਾਂ
ਨਾ, ਆ ਗਿਆ ਕੰਮ ਗੱਲ, ਨੀ ਹੋਈ ਏਦੀ। ਦੇਖੋ ਮੈਂ, ਤਾਂ ਉਹਨਾਂ ਮਿਲਾ ਕੇ ਦੇਵਾਂ, ਇੱਕ ਮਿੰਟ ਉਹਨੂੰ ਮਿਲਾ ਦਵਾ ਦਾਦੀ ਕਿ
ਮੈਂ ਕਿਹਾ ਇੱਕ ਮਿੰਟ ਹੋ ਤੁਹਾਡਾ ਫੋਨ ਕਿੱਧਰ ਏ? ਉਹ ਜੇ ਚੀਨੂੰ ਦਾ ਫੋਨ ਆਂਦਾ ਪਿਆ ਮੈਂ ਤੁਹਾਨੂੰ ਉਹ ਤੁਹਾਡੇ ਤੇ ਮਿਲਾ ਦਵਾਂ ਸੀ। ਉਹ ਚੱਲਦਾ ਪਿਆ ਨਾ।
ਹੂੰ
ਹਾਂ ਆ ਗਿਆ, ਐ ਹਾਂ ਕਰ ਲਓ ਉਹਨੇ ਫੋਨ ਤੇ, ਹਾਂ ਹੈਲੋ
ਹਾਂ
ਹੋਰ ਤੁਸੀਂ ਖਾ ਲਈ ਰੋਟੀ?
ਮੈਂ ਰੋਟੀ ਖਾ ਲਈ, ਹਾਂ ਮੈਂ ਰੋਟੀ ਖਾ ਬੈਠੀ ਹਾਂ। ਬਸ, ਹੁਣ ਲੇਟੀ ਦੀ ਸੀ ਹੁਣ ਚਾਹ ਚੂਹ ਪੀਵਾਂਗੀ, ਪਹਿਲੇ ਇਨਾ ਹੁਣ ਓਨਾ ਗੱਲ ਕਰਾਂਗੀ ਚੀਨੂੰ ਨਾਲ ਥੋੜੀ ਦੇਰ। ਕੀ ਕਹਿੰਦਾ ਵੈ ਅੱਛਾ ਕੱਲ ਦਾ ਫੋਨ ਟੁੱਟ ਗਿਆ ਸੀ, ਤੇ ਸਾਡੇ ਗੱਲ ਈ ਨਾ ਹੋਈ।
ਹੂੰ
ਮੈਨੂੰ ਸਵੇਰੇ ਮਿਲਾਇਆ ਸਵੇਰੇ ਕਦੋਂ ਮਿਲਾਇਆ ਤੈਨੂੰ ਮੈਂ।
ਹੂੰ
ਤੇ ਉਹ ਨੈੱਟ ਬੰਦ ਸੀ ਯਰਾ, ਉੱਥੇ ਉਹ ਨੀ ਨਾ ਕਰਨ ਦਿੰਦੇ ਫਿਰ ਕੰਮ ਕਰਦੇ ਵਕਤ, ਚੱਕਣ ਨੀ ਦਿੰਦੇ ਨਾ ਤਾਂ ਕਰਕੇ।
ਹਾਂ
ਤੇ ਹੁਣ ਆਇਆ ਤਾਂ ਦਾ ਕਹੇਗਾ ਮਾਂ ਹਜੇ ਕਿਹੜੇ ਕੰਮਾਂ ਵਾਸਤੇ
ਹਾਂ ਬਿਜੀ-ਬਿਜੀ ਜਦੋਂ ਦੇਖੋ, ਮੇਰੀ ਧੀ ਵੀ ਪਰੇਸ਼ਾਨ ਹੋਈ ਦੀ ਹੈ ਇਹਨੂੰ ਨਾ ਫੋਨ ਦੀ ਆਦਤ ਪਈ ਹੋਈ ਏ, ਹੈਂ ਤੇ ਇਹਨੂੰ ਨਾ ਹੁਣ ਫ਼ੋਨ ਬਾਰ-ਬਾਰ ਹੁਣ ਕਦੀ ਮੈਂ ਫੋਨ ਸੁਣਨਾ ਕਦੀ ਕਰਨਾ ਪੈਂਦਾ ਹੈਂ ਤੇ ਦੋਨੋ ਚੀਜ਼ਾਂ ਕਰਨੀ ਹੈ ਹੁਣ ਇਹ ਪਰੇਸ਼ਾਨ ਹੋਈ ਪਈ ਸਾਰਾ ਦਿਨ ਫੋਨ ਮੇ ਲੱਗੇ ਰਹੋਗੇ ਕਿਆ। ਕਹਿੰਦੀ ਮੈਨੂੰ
ਬਈਆ, ਹੈਂ ਹਿੰਦੀ ਬੋਲਦੀ ਹਿੰਦੀ ਬੋਲਦੀ ਏ।
ਹਾਂ ਮੈਂ ਕਿਹਾ ਹੁਣ ਤੂੰ ਥੋੜੀ ਦੇਰ ਨਾ ਸੋ ਜਾ ਬਈ ਨਾਨੀ ਵੀ ਚਲੀ ਕਿ ਨਾਨੂ ਵੀ ਸੋ ਗਏ ਨੇ ਹੁਣ ਤੂੰ ਬਈ ਤੂੰ ਕੀ ਕਰੇਗੀ ਬਈ ਮੈਨੂੰ ਕਰਨ ਦੇ ਦੋ ਮਿੰਟ ਥੋੜੀ ਦੇਰ। ਮੈ ਥੋੜੇ ਟਾਕਸ ਕਰ ਲਵਾਂ ਮੈਂ ਪਲੀਸ। ਮੈਂ ਇੱਕ ਸੌਨਦੀ ਨੀ ਪਈ ਬੈਠੀ ਹੋਈ ਹੈ। ਵੇਖੀ ਜਾਂਦੀ ਵੀ ਕਦੋਂ ਫੋਨ ਛੋੜੇਗੀ
ਤੇ ਅੱਛਾ ਐ ਲੈਂਦੀ ਹੋਏਗੀ ਨਾ ਫੋਨ ਤੇਰਾ।
ਹਾਂ ਹੋਰ ਕੀ ਗੇਮਾਂ ਦਾ ਚਸਕਾ ਪੈ ਗਿਆ ਇਹਨੂੰ।
ਚਸਕਾ ਪੈ ਗਿਆ ਹਾਂ ਤੇ ਹੋਰ ਕੋਈ ਐਕਸਟਰਾ ਫੋਨ ਨੀ ਹੈਗਾ?
ਨਾ ਕਿੱਥੇ ਹੈਗੇ ਐਕਸਟਰਾ ਫੋਨ ਮੰਮੀ ਦਾ ਲੈ ਕੇ ਬਹਿੰਦੀ ਹੈ। ਜਾਂ ਫਿਰ ਘਰ ਕਿੱਥੇ ਘਰ ਵੀ ਕਿੱਥੇ ਮਿਲਦਾ ਇਹਨੂੰ ਮੇਰਾ ਹੀ ਹੁੰਦਾ ਸਾਰਾ ਦਿਨ ਮੇਰਾ ਫੋਨ ਕਿਸੇ ਦੇ ਫੋਨ ਆਉਂਦਾ ਈ ਨਈ। ਤੇ ਇਹਨੂੰ ਆਦਤ ਪਈ ਹੋਈ ਹੈ ਮੈਂ ਕੰਮ ਕਰ ਲੈਂਦੀ ਆ ਇਹਨੂੰ ਫੋਨ ਦੇ ਦਿੰਦੀ ਹਾਂ ਥੋੜਾ, ਜਾਂ ਫਿਰ ਥੋੜਾ ਟੀ ਵੀ ਚਲਾ ਦਿੰਨੀ ਆ ਥੋੜਾ-ਥੋੜਾ ਕਰ ਕੇ ਟਾਈਮ ਪਾਸ ਕਰਨੀ ਹੁਣ ਕੀ ਕਰੇ ਉਹ ਵੀ। ਇਕੱਲੀ। ਮੈਂ ਕੰਮ ਕਰਨੀ ਆ ਤੇ ਫਿਰ ਕਿਹਦੇ ਨਾਲ ਗੱਲ ਕਰੇ ਉਹ। ਫਿਰ ਮੈਂ ਕਹਿੰਨੀ ਆ ਥੋੜਾ ਬੇਟਾ ਥੋੜਾ, ਬਈ ਟੀਵੀ ਦੇਖੋ ਥੋੜਾ, ਹੈਂ।
ਕੀ ਨੂੰ ਹਾਂ ਇਹ ਤੇ ਹੈ।
ਹਾਂ ਕਿੰਨਾ ਹੋ ਗਿਆ ਹਾਂ ਪੰਜ ਮਿੰਟ ਤੱਕ ਕਰ ਲੈਣਾ ਸੀ ਹਾਂ।
ਆਹੋ
ਹਾਂ ਬੱਚੇ ਪਰਸ਼ਾ ਉਹੀਓ ਮੈਂ ਕਹਿ ਰਹੀ ਹਾਂ, ਮੈਂ ਕਿਹਾ ਹਾਂ ਹਾਂ ਹਾਂ।
ਤੇ
ਉਹ ਤੇ ਹੁੰਦਾ ਹੀ ਏ। ਸਾਨੂੰ ਵੀ ਇੰਨਾ ਇੰਤਜ਼ਾਰ ਹੁੰਦਾ ਏ। ਜਦੋਂ ਆਉਂਦਾ ਮੰਮੀ ਸਭ ਕੁਛ ਛੋੜ- ਛਾੜ ਕੇ ਨਾ, ਸਭ ਕੁਛ ਛੋੜ
ਦੇਵਾ ਨਾ
ਪਰ ਏਥੇ ਉੱਥੇ ਕੋਈ ਹੁੰਦਾ ਤਾਂ ਹੀ ਕਰ ਪਾਉਂਦਾ ਨਾ ਉਹ ਵੀ, ਤੇ ਫਿਰ ਉਸ ਟਾਈਮ ਫੇਰ ਮੰਮੀ ਸਭ ਕੁਛ ਛੋੜ ਛਾੜ ਕੇ ਕਰਦੀ ਏ ਕਿਉਂਕਿ ਫੇਰ ਟਾਈਮ ਦਾ ਟਾਈਮ ਉਹਨੂੰ ਜਦੋਂ ਮਿਲੇ, ਜਦੋਂ ਫਿਰ ਮਾਲਕ ਵੇਖਦੇ ਨੇ ਨਾ ਫਿਰ ਕਾਲ ਨਹੀਂ ਕਰਨ
ਹਾਂ, ਬਿਲਕੁਲ। ਇਹ ਤੇੇ ਹੈ। ਪੂਰਾ ਧਿਆਨ ਦੇਣਾ ਪੈਂਦਾ ਹੈ ਨਾ ਫੇਰ।
ਹਨਾਂ ਉਹ
ਹਾਂ ਮੈਂ ਕਹਨੀਆ ਅੱਖਾਂ ਈ ਅਨੀਆਂ ਹੋ ਗਈਆਂ ਨੇ।
ਹਾਂ
ਅਖਾਂ ਈ ਅਨੀਆਂ ਹੋ ਗਈਆ ਨੇ, ਤਾ ਈ ਪਤਾ ਵੇਖਨੀ ਆ ਤਿੰਨ ਦੀ ਜਗਾ ਅੱਠ ਨਜ਼ਰ ਆਉਂਦਾ ਵੈ ਅੱਠ ਛੇ ਦੀ ਜਗਾ ਨੌ ਨਜ਼ਰ ਆਂਦਾ ਈ
ਆਹ
ਦੂਰ ਕਰਕੇ ਆਪਣਾ ਦੇਖ ਨੀ ਟਾਈਮ ਹੈ
ਉਹੀ ਤੇ ਨਜ਼ਰ ਨੁਜਰ ਖਰਾਬ ਹੋ ਗਈ ਹੋਏ
ਮੇਰੀ ਹੈਗੀ ਏ ਫ਼ਰਕ ਪੈ ਗਿਆ ਵੇ ਨਾਲੇ, ਹਾਂ, ਖਰਾਬ ਹੋ ਗਈ ਏ ਦੂਰ ਸਹੀ ਏ, ਤਾਂ ਹੀ ਦੂਰੋਂ ਦੀ ਵੇਖ
ਕਰਵਾ ਲੋੋ ਚੈੱਕ, ਨਹੀਂ ਤੇ ਨਾ ਫੇਿਰ ਦਿਮਾਗ ਕਮਜ਼ੋਰ ਹੁੰਦਾ।
ਅੱਛਾ।
ਹੂੰ ਮੇਰਾ ਦਿਮਾਗ ਕਮਜ਼ੋਰ ਉਹੀ ਤੇ ਮੇਰਾ ਖੁਦ ਮੇਰਾ ਵੀ ਨਾ ਮੈਨੂ ਲੱਗ ਰਿਹਾ ਮੈਨੂੰ ਨਾ ਵੇਖਦੇ ਮਤਲਬ ਵੇਖਦੇ ਵੇਖਦੇ ਨਾ ਨਜ਼ਰ ਆਨਾ ਬੰਦ ਹੋ ਜਾਂਦਾ। ਐਵੇਂ ਅੱਖਾਂ ਅੱਗੇ ਸਾਰਾ ਧੁੰਦਲਾ ਭੰਨ ਆ ਜਾਂਦਾ। ਮੈਂ ਕਿਹਾ ਮੈਨੂੰ ਏਸਾ ਲੱਗਦਾ ਪੇਆ ਦਿਮਾਗ ਦੁਮਾਗ ਚ ਕੁਛ ਘਟ ਕੱਟ ਹੋ ਗਿਆ ਫਿਰ
ਇਹ ਨਾ ਹੋ ਜਾਂਦਾ। ਅੱਜ ਕੱਲ ਸਭ ਦੇ ਛੋਟੇ ਬੱਚਿਆਂ ਦੇਖ ਹੋਏ ਪਏ ਨੇ। ਚਸ਼ਮੇ ਲੱਗੇ ਪਏ ਨੇ। ਕਿੰਨੇ ਬੁਰੇ ਹਾਲ ਹੋਏ ਪੇ ਨੇ, ਅੱਜ ਕਲ ਛੋਟੇ- ਛੋਟੇ ਬੱਚਿਆਂ ਨੂੰ ਸ਼ੂਗਰਾਂ ਹੋਈਆਂ ਪਈਆਂ ਨੇ। ਕਿਸੇ ਨੂੰ ਜੰਮਦੇ ਤੇ ਏਡੀ ਵੱਡੀ-ਵਡੀ ਬਿਮਾਰੀਆਂ ਲੱਗੀਆਂ, ਇਹ ਸਾਰੇ ਕਰਮ ਭੋਗ ਹੁੰਦੇ
ਹਾਂ।
ਸਭ ਪਿਛਲੇ ਕਰਮਾਂ ਦੇ
ਉਹ ਤੇ ਹੈ ਹੀ ਏ। ਉਹੀਓ ਕਹ ਤਾਂਈਓ ਕਹਿੰਦੇ ਨੇ ਕਿ ਜਦੋਂ ਬੱਚਾ ਹਾਂ ਤਾਂ ਹੀ ਕਹਿੰਦੇ, ਜਦੋਂ ਬੱਚਾ ਹੋਣ ਵਾਲਾ ਹੋਏ ਨਾ
ਹਾਂ
ਤੇ ਫਿਰ ਬਾਬਾ ਮ ਮਾਂ ਨੂੰ ਪੂਰਾ ਬਾਬਾ ਜੀ ਵੱਲ ਪਾਠ ਕਰਨਾ ਚਾਹੀਦਾ ਤਾਂ ਕਿ ਬਾਬਾ ਏਹਿਔ ਅਰਦਾਸ ਕਰੋ ਤੰਦਰੁਸਤ ਬੱਚਾ ਦੇਣ, ਨਿਰੋਗ ਨੀ ਰੋਗੀ ਕਾਇਆ ਦੇਣ ਬੱਚਾ, ਕਿੳਕਿ ਅੱਜ ਕੱਲ੍ਹ ਬੱਚਿਆਂ ਨੂੰ ਬਹੁਤ ਉਹ ਚੀਜ਼ਾਂ ਨਿਕਲ ਦੀਆਂ ਨੇ ਮਤਲਬ ਕਦੇ ਕਿਸੇ ਨੂੰ ਕੋਈ ਪ੍ਰੋਬਲਮ ਏ, ਕਿਸੇ ਨੂੰ ਕੋਈ ਪ੍ਰੋਬਲਮ ਏ। ਇਸ ਕਰਕੇ ਜਦੋਂ ਵੀ ਤਾਂਹੀ ਤਾਂ ਕਹਿੰਦੇ ਨੇ ਪ੍ਰੈਗਨੈਂਸੀ ਚ ਮਾਂ ਨੂੰ ਪਾਠ ਕਰਨਾ ਚਾਹੀਦਾ।
ਕਰਨਾ ਚਾਹੀਦਾ ਫੇਰ ਬੱਚਾ
ਅੱਛੀ ਚੀਜ਼, ਹਾਂ। ਮੇਰੀ ਮਾਂ ਹੀ ਆਣ ਵਾਲੀ ਸੀ ਮੈਂ ਤੇ ਨਾਲੇ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤਾ ਸੀ ਤੰਦਰੁਸਤ ਬੱਚਾ ਮੈਂ ਉਹ ਬੋਲਦੀ ਸੀ ਬਾਬਾ ਜੀ। ਤੰਦਰੁਸਤ ਬੱਚਾ ਦਿਨਾ ਲੰਬੀ ਉਮਰਾਂ ਵਾਲਾ ਦਿਨ ਨਾ ਹਾਂ ਉਸ ਐਚ ਐਮ ਕਰਦੀ ਸੀ ਹੂ
ਕੇ ਗਿਆ ਗੁਰੂ ਪਾਤ ਸਿੰਘ
ਨਹੀਂ ਫਿਰ ਅੰਡੇ ਖਾ ਹੀ ਨੀ ਖਾ ਹੀ ਨਹੀਂ ਪਾਉਂਦੀ ਮੈਂ ਨਾ ਮਤਲਬ ਜਿਵੇਂ ਕਿਉਂਕਿ ਸਾਰੇ ਮੈਨੂੰ ਕਹਿੰਦੇ ਨੇ ਕਹਿੰਦੇ ਚੰਗੇ ਪਾਸੋਂ ਆਈ ਦੀ ਇਹ ਨੂੰ ਨਾ ਦਿਆ ਕੁਛ
ਹਾਂ ਵੇਖ ਲੈ
ਵਿੱਚ ਪਹਿਲੇ ਤੇ ਅਸੀਂ ਖਾਂਦੇ ਨੀ ਸੀ ਠੀਕ ਹੈ ਫਿਰ ਵਿੱਚ ਨਾ ਮੇ ਥਾਂ ਲਹਿਣ ਲੱਗ ਗਈ ਫਿਰ ਡਾਕਟਰ ਨੇ ਬੋਲਿਆ ਵੀ ਮੈਨੂੰ ਥੋੜਾ ਮਤਲਬ ਖਾਓ ਮਤਲਬ ਤੁਹਾਨੂੰ ਬਹੁਤ ਜ਼ਿਆਦਾ ਵੀਕਨੈਸ ਆ ਗਈ ਤੁਹਾਨੂੰ ਪ੍ਰੋਟੀਨ ਚਾਹੀਦਾ ਹੈ ਤੇ ਫਿਰ ਮੈਂ ਸ਼ੁਰੂ ਕੀਤਾ ਤੇ ਫਿਰ ਇਹਨੂੰ ਵੀ ਮੈਂ ਦੇਣਾ ਸ਼ੁਰੂ ਕੀਤਾ ਜਦੋਂ ਮੈਂ ਖਾ ਮੈਂ ਬਿਮਾਰ ਹੋ ਜਾ ਜਦੋਂ ਇਹ ਖਾਵੇ ਆ ਬਿਮਾਰ ਹੋ ਮੈਂ ਕਿਹਾ ਬਾਬਾ ਜੀ ਨੀ ਚਾਹੁੰਦੇ ਅਸੀਂ ਖਾਈਏ
ਅੱਛਾ, ਅੱਛਾ, ਅੱਛਾ! ਹਾਂ ਵੇ ਤੇ ਵਧੀਆ ਤੇ ਤੇਰਾ ਘਰ ਵਾਲਾ ਖਾਨਾ
ਨਾ ਉਹ ਨਹੀਂ ਖਾਂਦੇ
ਅੱਛਾ ਔ ਵੀ ਨਹੀਂ ਖਾਂਦਾ।
ਕਹਿ ਰਹੇ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ। ਉਹ ਤੇ ਬਿਲਕੁਲ ਹੀ ਅੰਡੇ ਵਾਲੇ ਕੇਕ ਬਿਲਕੁਲ ਐਵੇ ਦੀ ਚੀਜ਼ਾਂ ਕੋਈ ਵੀ ਨਹੀਂ ਖਾਂਦੇ
ਅੱਛਾ ਜੀ ਫਿਰ ਤਾਂ ਬਹੁਤ ਵਧੀਆ ਤੇ ਸਭ ਤੋਂ ਵਧੀਆ।
ਹਾਂ ਇਹ ਚੀਜ਼ ਤਾਂ ਸਹੀ ਹੈ। ਹਾਂ ਇਹ ਚੀਜ਼ ਮੈਨੂੰ ਇਹ ਚੀਜ਼ ਅੱਛੀ ਲੱਗਦੀ ਹੈ ਬਸ ਇਹੀ ਚੀਜ਼ ਬਸ ਹੈਗੀ ਹੈ ਕਿ ਬਈ ਅੱਜ ਕੱਲ ਜਿਵੇਂ ਮੁੰਡਿਆਂ ਨੂੰ ਇੰਨੇ ਨਸ਼ੇ ਅਹ ਕਿਸ ਹੋਰ ਤੇ ਪਾਸੇ ਧਿਆਨ ਇਹੀ ਚੀਜ਼ ਇਹ ਚੀਜ਼ ਮੰਨ ਲਓ ਸਹੀ ਹੈ।
ਹੂ,,,
ਸਬ ਤੇ ਵੱਡੀ ਚੀਜ਼ ਹੁੰਦੀ ਹੈ।
ਹਾਂ ਇਹ ਤੇ ਬਹੁਤ ਵਧੀਆ ਸੋ ਹੁੰਦਾ ਸ਼ਾਇਦ ਤੇ ਉੁੰਦਾ ਹੀ ਓ ਮੇਨ ਖਾਣਾ ਪੀਣਾ ਨਸ਼ਾ ਨੁਸ਼ਾ ਹੂ
ਲੋਕੀ ਮੁੰਡੇ ਪਾਸੇ
ਹਾਂ ਬਿਲਕੁਲ ਇਹ ਸਰਦੀ ਤੇ ਰੀਸ ਨੀ ਹੈਗੀ
ਹੂ,,,
ਹੂ ਉਹ ਤੇ ਘਰ ਸਭ ਤੋਂ ਵਧੀਆ ਹੀ ਜੇ
ਹੋਰ ਕੀ ਹਾਂ ਅਸੀਂ ਮੇਰਾ ਸੋਰਾ ਪੀਂਦਾ ਬਹੁਤ
ਕਰ ਲਾ ਉਨੇ ਨਾਲ ਗੱਲ ਮੈਂ ਤੈਨੂੰ ਕਰੂੰਗੀ ਹੈ ਕਰਨਾ ਠੀਕ ਠੀਕ ਠੀਕ ਬਾਏ ਬਾਏ ਬਾਏ